ਉਹ, ਸਤਿ ਸ੍ਰੀ ਅਕਾਲ ਜੀ ਹਾਂ ਕੀ ਹਾਲ ਚਾਲ? ਚੱਲਦੇ ਆ।
ਠੀਕ ਏ, ਭੈਣ ਜੀ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਏ?
ਬਸ ਮੈਂ ਵੀ ਠੀਕ ਹਾਂ, ਹੋਰ ਕੀ ਕਰਦੇ ਪਏ ਸੀ?
ਬਸ, ਥੋੜਾ ਮੈਂ ਕਿਹਾ ਆਰਾਮ ਕਰ ਲਾਈਏ। ਦੁਪਹਿਰ ਦਾ ਟਾਈਮ ਹੈ ਕਿ ਉੱਥੇ ਜਾਣਾ।
ਹੂੰ। ਮੈਂ ਕਿਹਾ, ਅੱਜ ਮੈਂ ਭੈਣਜੀ ਕੋਲੋ ਨਾ ਰੈਸਪੀ ਪੁੱਛਾਂ, ਜਰਾ ਖੀਰ ਦੀ ਤੁਸੀਂ ਖੀਰ ਕਿਵੇਂ ਬਣਾਉਂਦੇ? ਮੇਰਾ ਬੱਚਾ
ਖੀਰ
ਖੀਰ ਨਹੀਂ ਬਣਾਉਂਦੇ ਤੁਸੀਂ
ਖੀਰ ਮੰਮੀ ਬਣਾ ਦਿੰਦੇ ਨੇ ਮੈਂ ਤੇ ਘੱਟ ਵੱਧ ਹੀ ਬਣਾਈ ਦੇ ਵੈਸੇ ਮੈਨੂੰ ਆਉਂਦਾ ਹੀ ਇਹ ਖੀਰ ਬਣਾਉਣਾ ਤੇ। ਬਸ ਦੁੱਧ ੳਬਾਲ ਲੈਂਦੀ ਆਾਂ ਮੈਂ। ਤੇ ਆਉ ਹੀ ਬਨਾਨੀ ਹਾਂ। ਦੁੱਧ ਉਬਾਲ ਲਿਆ ਇੱਕ ਪਾਸੇ ਨਾ ਚਾਵਲ ਪੀ ਕੇ ਰੱਖ ਦੇ ਨੇ ਲੰਬੇ ਚਾਵਲ ਬਾਸਮਤੀ। ਚਾਵਲ
ਅੱਛਾ ਅੱਛਾ
ਤੇ ਦੁਧ ਜਦੋ ਜਦੋਂ ਉਬਲ ਗਿਆ ਤੇ ਫੇਰ ਉਹਦੇ ਵਿੱਚ ਚਾਵਲ ਪਾ ਦੀ ਨੇ ਉਬਾਲ ਕੇ ਦੁੱਧ ਨੂੰ। ਅਤੇ ਬ ਉਹਦੇ 'ਚ ਕੜਛੀ ਮਾਰਦੇ ਰਹੋ ਚਾਵਲ ਗਲਣੇ ਚਾਹੀਦੇ ਨੇ ਬਸ। ਜਦੋਂ ਚੰਗੀ ਤਰਾਂ ਦਾ ਚਾਵਲ ਗਾਲ ਕੇਗੇ ਦੁੱਧ ਅੱਛਾ ਉਬਲ ਕੇ ਗਿਆ। ਤੇ ਫੇਰ ਲਾਸਟ ਚ ਤੁਸੀਂ ਤੁਸੀਂ ਜਦੋਂ ਗੈਸ ਬੰਦ ਕਰਦੋ ਤੇ ਫਿਰ ਮਿੱਠਾ ਪਾ ਦੋ।
ਹਮ
ਡਰਾਈ ਫਰੂਟ ਪਾ ਦਿਉ ਜੋ ਜੋ ਤੁਹਾਨੂੰ ਪਸੰਦ ਏ।
ਅੱਛਾ
ਹਾਂ ਮੈਂ ਤੇ ਜਿਆਦਾ ਠੰਡੀ ਘੀਰ ਖਾ ਕੇ ਖੁਸ਼ ਹੁਨੀ ਆ ਖੀਰ ਬਣ ਗਈ ਨਾ ਠੰਡੀ ਕਰ ਤੇ ਫਰਿਜ ਚ ਲਗਾ ਦਿੰਨੀ ਆ। ਤੇ ਉਹ ਖੀਰ ਖਾਣ ਦਿਨ ਬੜਾ ਹੀ ਮਜ਼ਾ ਆਉਂਦਾ ਏ। ਗਰਮ ਖੀਰ ਗਰਮੀਆਂ ਗਰਮ ਖੀਰ ਨੀ ਖਾਣ ਹੁੰਦੀ।
ਹਮ ਹਮ
ਉਧਰ ਨਾ ਗੁਰਦੁਆਰੇ ਪ੍ਰੋਗਰਾਮ ਸੀਗਾ। ਖੀਰ ਖੀਰ ਆਏਗੀ। ਗੁਰਦੁਆਰਰਿਓ ਤੇ ਫੇਰ ਮੈਂ ਤੇ ਉਹਨੂੰ ਫਰਿੱਜ 'ਚ ਲਗਾ ਤੀ।
ਹੂ
ਤੇ ਫਿਰ ਮੈਂ ਸਾਰਿਆਂ ਨੂੰ ਦਿੱਤੀ ਕੌਲੀ ਚ ਪਾ ਕੇ ਸਾਰੇ ਕਹਿੰਦੇ ਇਹ ਆਈਸਕ੍ਰੀਮ ਕਿੰਨੇ ਬਣਾਈ ਹੈ ਮੈਂ ਕਿਹਾ ਆਈਸਕ੍ਰੀਮ ਨੀ ਹੈਗੀ ਹੈ ਹੇਤ ਅਹ ਗੁਰਦੁਆਰਓ ਖੀਰ ਆਈ ਸੀ ਤੇ ਮੈ ਨੁ ਫਿਜ ਲਗਾ ਤੀ ਬਣ ਗਈ ਆਈਸ ਕਰੀਮ ਇਹ ਬੜੀ ਸ ਸਵਾਦ ਬਣਨੀ ਸੀ
ਹੂ ਮੈਂ ਤੇ ਆਪ ਗਰਮ ਗਰਮ ਮੇਰੇ ਪਵੇ ਨੀ ਖਾ ਜਾਂਦੀ ਪਰ ਹਾਂ ਨਹੀਂ ਗਰਮ ਗਰਮ ਨਾ ਓ ਬਣਾਉਂਦੀ ਹ ਅਸਟਜਰ ਨੀ ਹੁੰਦੀ
ਹਾਂਜੀ ਕਸਟਰਡ ਵਾਲੀ ਜਿਹੜੀ ਆਈਸ ਸੀ ਬਨਾਦੇ ਹੋ
ਹਾਂ ਨਹੀਂ ਹੁਣ ਜਿਵੇਂ ਨਾ ਕਈ ਫੇਰ ਨਾ ਇਹ ਹੋ ਜਾਂਦਾ ਬੱਚੇ ਨਾ ਬੜਾ ਜਿੱਦ ਕਰਦੇ ਨੇ ਕੁਛ ਮਿੱਠਾ ਖਾਣਾ
ਹਾਂ ਜੀ ਕਰ ਹੀ ਜਾਂਦਾ
ਕਈ ਵਾਰ ਹੋ ਜਾਂਦਾ ਹੈਗਾ ਵੀ ਨਾ ਕੋਈ ਹੁੰਦਾ ਵੀ ਨਹੀਂ ਅੱਛਾ ਵੀ ਬੰਦਾ ਕਿਦੇ ਕੋਲ ਮੰਗਾਏ
ਹਾਂ
ਵਿ ਘਰ ਨਹੀਂ ਹੁੰਦੇ ਅੱਛਾ ਕਈ ਵਾਰ ਆਪ ਜਾਣਦਾ ਮਨ ਨਹੀਂ ਕਰਦਾ ਬਾਜ਼ਾਰ ਵਿਚ ਵੀ ਬੰਦਾ ਜਾਏ ਤੇ ਮੈਂ ਤੇ ਇਹ ਕਰਨੀ ਹੈਗੀ ਆ ਜਿਵੇਂ ਕਸਟਰਡ ਹੁੰਦਾ ਹੈਗਾ ਨਾ ਉਸ ਫਲੇਫਰ ਦਾ
ਹਮ
ਇਹ ਵਨੀਲਾ ਦੇ ਫਲੇਵਰ ਦਾ ਨਾ ਕਸਟਰਡ ਲੈਣ ਆਦੇ ਆ
ਅੱਛਾ
ਹਾਂ ਤੇ ਮੈਂ ਕੀ ਕਰਨੀ ਆ ਮੇਰੇ ਕੋਲ ਨਾ ਇੱਕ ਸੇਵੀਆਂ ਹੁੰਦੀਆਂ ਨੇ ਜਿਵੇਂ ਤੁਸੀਂ ਜਿਹਨੂੰ ਮਕਰੋਨੀ ਕਹਿੰਦੇ ਹੈਗੇ ਉਹ ਵਰਮ ਬੰਬ ਬੰਬਿਨੋ ਨ ਹੋ ਗਿਆ ਬਨਮਸਿਲ ਹੋ ਗਈ ਹਨਾ ਫੁਲੀਆਂ ਵੀ ਮਿਲਦੀਆਂ ਨਿਆਣੇ ਏ ਉਹ ਵੀ ਮਿਲਦੀਆਂ ਹੈਗੀਆਂ ਨੇ ਪੈਕਿਟ ਵਿਚ ਮਿਲਦੀਆਂ ਹੈਗੀਆਂ ਨੇ ਤੇ ਮੈਂ ਤਾਂ ਓ ਕਿਲੋ ਦੋ ਕਿਲੋ ਆਪਣੇ ਘਰ ਲਿਆ ਕੇ ਰੱਖਣੀ ਆ ਇੱਕ ਮੇਰੇ ਬੱਚੇ ਨੂੰ ਨਮਕ ਕ੍ਰੀਮ ਵਾਲੀ ਖੁਸ਼ ਹੋ ਕੇ ਖਾਂਦੇ ਨੇ ਜਿਵੇਂ ਹਾਂ ਐ ਜਿਵੇਂ ਹੁਣ ਬੱਚੇ ਸਕੂਲ, ਜਾਣਾ ਹੁੰਦਾ ਨਾ ਮੇਰੀ ਬੇਟੀ ਨੇ, ਟੀ ਨੀ ਖਾਣੀ ਤੇ ਮੈਂ ਤੇ ਬੱਚੇ ਤੇ ਮੈਗੀ ਲੈ ਕੇ ਆਂਦੇ ਨੇ ਮੈਂ ਕਹਿ ਮੈਗੀ ਤੇ ਮੈਂ ਦਵਾ
ਪਤਾ ਖਰਾਬ ਕਰਦੀ ਤੁਸੀਂ ਤੇ ਮੈਗੀ ਭੁੱਲ ਕੇ ਨਾ ਦੇਆ ਨਾ ਬੱਚੇ ਸਕੂਲ ਤੇ ਮੈਦੇ ਜੰਮ ਜਾਂਦਾ ਉਹ ਤੇ,
ਬੇਟਾ ਵੀ ਮੇਰੇ ਕੋਲ ਸੇਵੀਆਂ ਐ, ਮੈਂ ਤੈਨੂੰ ਉਹ ਬਣਾ ਕੇ ਦਿਆ ਕਰਾਂਗੀ ਫਿਰ ਮੈਨੂੰ ਨਾ ਆਲੂ ਪਿਆਜ ਜਿਵੇਂ ਪਾ ਕੇ ਵਿੱਚ ਤੇ ਮਟਰ ਤੇ ਖਾਂਦੇ ਨੀ ਹੈਗੇ ਨਾ ਸ਼ਿਮਲਾ ਮਿਰਚ ਖਾਂਦੀ ਹੈ, ਮੈਂ ਬਸ ਆਲੂ ਪਾਦੀ ਆਂ ਪਿਆਜ ਵੀ ਘੱਟ ਹੀ ਪਾਦੀ ਆ ਪਿਆਜ ਮੈਨੂੰ ਲੰਬਾ ਨੀ ਚੰਗਾ ਲੱਗਦਾ ਆਲੂ ਤੇ ਪਾਦੀ ਉਹਦੇ ਵਿੱਚ ਕੋਣ
ਹਾਂਜੀ-ਹਾਂਜੀ, ਸਵੀਟ ਕੋਰਨ ਦਾ ਹਾਂ।
ਉਹਦਾ ਪੈਕੇਟ ਮੈਂ ਲਿਆ ਕੇ ਰੱਖਿਆ ਹੋਇਆ। ਤੇ ਬਸ ਉਹ ਇਹਨੂੰ ਬਣਾ ਕੇ, ਤੇ ਦੇ ਦਿੰਨੀ ਆਂ। ਉਹ ਮੇਰੀ ਜਿਹੜੀ ਛੋਟੀ ਬੇਟੀ ਹੈਗੀ ਔ ਵੀ ਇਕ ਪਿਛੋ ਵੀ ਖਾ ਲੈਂਦੀ ਏ, ਕਈ ਵਾਰ ਹੁਣ ਜਿਵੇਂ ਸਵੀਟ ਡਿਸ਼ ਖਾਣੀ ਹੁੰਦੀ ਏ, ਤੇ ਮੈਂ ਕੀ ਕਰਦੀ, ਜਿਵੇਂ ਦੋ ਗਲਾਸ ਦੁੱਧ ਲੈ ਲਿਆ।
ਅੱਛਾ ਤੁਸੀਂ ਦੂੱਧ ਚ ਏ ਵਾਲੀ ਸੇਵੀਆਂ ਪਾ ਕੇ ਬਣਾ ਦਿੰਦੇ ਹੋ ਬੱਚਿਆਂ ਨੂੰ ਨੂੰ ਹਾਂ ਤੇ ਮੇਰੇ ਘਰ ਦੇ ਬੜੇ ਖੁਸ਼ ਖਾਂਦੇ ਨੇ, ਖੁਸ਼ ਹੋ ਗਿਆ। ਖਾਂਦੇ ਨੇ ਮੈਂ ਵੀ ਇਹੀ ਬਣਾਨੀ ਆਂ।
ਦੋ ਗਲਾਸ ਦੁੱਧ ਲੈ ਲਿਆ ਤੇ ਅੱਧਾ ਨਾ ਅੱਧਾ ਗਿਲਾਸ, ਪਾਣੀ ਪਾ ਤਾ ਥੋੜਾ ਜਿਹਾ ਵਿੱਚ ਨਾ,
ਅੱਛਾ,
ਅੱਧਾ ਗਲਾਸ ਪਾਣੀ ਪਹਿਲੇ ਨਾ ਉਹ ਬੋਇਲ ਕਰਵਾ ਲੈਂਨੀ ਆ ਇਹਨੂੰ ਮੈਂ, ਚੱਲਣ ਨੂੰ ਉਬਾਲਾ ਆ ਜੇ ਫੇਰ ਇਹਨੂੰ ਉਬਾਲਾ ਆ ਜਾਂਦਾ, ਤੇ, ਫੇਰ ਉਸ ਤੋਂ ਬਾਅਦ ਨਾ ਮੈਂ ਜਿਵੇਂ ਥੋੜਾ ਠੰਢਾ ਦੁੱਧ ਹੁੰਦਾ। ਉਹਦੇ ਵਿੱਚ ਚਮਲ ਦੋ ਚੰਮੇ ਵਿੱਚ ਜਿਹੜਾ ਹੈ ਹੁੰਦਾ ਹੈਗਾ ਕਸਟਰਡ ਪਾਊਡਰ,
ਅੱਛਾ ਉਹਦੇ ਚ ਕਸਟਰਡ ਪੋਡਰ ਪਾ ਕੇ ਆਈਸਕ੍ਰੀਮ ਬਣਾਉਂਦੇ ਹੋ ਤੁਸੀਂ
ਕਸਟਰਡ ਪਾਊਡਰ ਜਿਵੇਂ ਮਿਕਸ ਉਹ ਥੋੜਾ ਜਿਹਾ ਠੰਡੀ ਕੋਲੀ ਦੇ ਵਿੱਚ ਥੋੜੀ ਜਿਹੀ ਦੁੱਧ ਦੇ ਨਾਲ ਉਨੂੰ ਮਿਕਸ ਕਰਕੇ ਨਾ ਜਿਵੇਂ ਆਪਾਂ ਸਿੱਧਾ ਡਾਇਰੈਕਟ ਨਹੀਂ ਪਾ ਸਕਦੇ ਕਿਉਂਕਿ ਉਹਦੇ ਵਿੱਚ ਉਹ ਬਣ ਰੋੜੀਆਂ ਬਣ ਜਾਂਦੀਆਂ। ਬਣ ਜਾਂਦੀਆ ਨੇ ਨਾ ਤੇ ਫੇਰ ਉਹਨੂੰ ਠੰਡੇ ਪਾਣੀ ਦੇ ਵਿੱਚ ਹੀ ਹਾਂ। ਠੰਡੇ ਦੇ ਜਿਵੇਂ ਦੁੱਧ ਠੰਡਾ ਹੋਵੇ ਬੀ ਟੈਂਪਰੇਚਰ ਉਹਦਾ ਨੋਰਮਲ ਹੋਵੇ ਉਹਦੇ ਵਿੱਚ ਕਰਕੇ ਉਹਦੇ ਵਿੱਚ ਕਰ ਦਿੰਦੀ ਆ।
ਅੱਛਾ ਕਿੰਨਾ ਕੁ ਪਾਉਦੇ ਹੋ, ਤੁਸੀਂ ਕਸਟਰਡ ਅਗਰ ਪਾਉਂਦੇ ਹੋ ਤੇ, ਦੋ ਚਮਚ ਅੱਛਾ ਇੱਕ ਚਮਚ ਪਾ ਲੈਂਦੇ ਹੋ, ਅੱਛਾ ਅੱਛਾ ਅੱਛਾ।
ਤਿੰਨ ਕਲਾਸ ਹੋਈ ਜਾਂਦਾ, ਇੱਕ ਤਰ੍ਹਾਂ ਦਾ ਮੇਰਾ ਨਾ।
ਅੱਛਾ
ਤੇ ਉਸੀ ਟਾਈਮ, ਜਦੋਂ ਮੈਂ ਉਹ ਦੁੱਧ ਉਬਨੀ ਆ, ਮੈਂ ਉਸ ਟਾਈਮ ਮੈਂ ਸੀੇਵੇਂ ਵੀ ਪਾ ਦਿੰਦੀ ਹਾਂ ਨਾਲ ਦੇ ਨਾਲ ਹੀ। ਜਦੋਂ ਮੈਂ ਦੁੱਧ ਨੂੰ ਉਬਾਲ ਰਹੀ ਆ ਨਾ, ਹਾਂ। ਤੇ ਜਦੋਂ ਦੁੱਧ ਨੂੰ ਉ
ਤੇ ਕਸਟਰਡ ਲਾਸਟ ਚ ਪਾਉਂਦੇ ਹੋਵੇ ਤੁਸੀਂ, ਜਦੋਂ ਸਾਰਾ ਤਿਆਰ ਹੋ ਜੇ
ਹਾਂ ਲਾਸਟ ਵਿੱਚ ਵੀ ਨੀ, ਤੁਸੀਂ ਕਹਿ ਲਓ, ਜਿਵੇਂ ਮੈਨੂੰ ਲੱਗਦਾ ਹਾਲਲੇ ਵੀ ਫਿਫਟੀ ਪਰਸੈਂਟ ਮੇਰੀ ਸੇਵੀਆਂ ਹੋ ਗਈਆਂ ਨੇ, ਪਤਾ ਚੱਲ ਹੀ ਜਾਂਦਾ ਨਾ ਸਾਨੂੰ ਵੀ ਇਹਨੂੰ ਹੋਰ ਕਿੰਨਾ ਟਾਈਮ ਲੱਗੇਗਾ ਹਨਾ ਸੇਵੀਆਂ ਨੂੰ ਉਹਦੇ ਵਿੱਚ ਜਿਵੇਂ ਮੈਨੂੰ ਲੱਗਦਾ ਹੁਣ ਪੰਜਾਹ ਸੱਠ ਪ੍ਰਸੈਂਟਸੇ ਸੇਵੀਆਂ ਕੁੱਕ ਹੋ ਗਈਆਂ ਨੇ। ਵੀ ਹੁਣ, ਇਹਦੇ ਚ ਵੀ ਥੋੜਾ ਜਿਹਾ ਹੋਰ ਕਸਰ ਹੈਗੀਏ, ਫੇਰ ਉਸ ਟਾਈਮ ਮੈਂ ਕਸਟ ਕਸਟਡ ਵਲ ਪਾ ਦਿੰਦੀ ਆ ‌। ਪੌਦੋ ਵਿੱਚ ਘੋਲ ਕੇ ਨਾ
ਵੀ ਕਸ਼ਟਡ ਵੀ ਚੰਗੀ ਤਰ੍ਹਾਂ ਕੜ ਜਾਵੇ।
ਹਾਂ, ਫਿਰ ਕਸਟਰਡ ਦੇ ਨਾਲ ਕੀ ਹੁੰਦਾ, ਫਿਰ ਥਿੱਕ ਵੀ ਤਾਂ ਹੋਣੀ ਹੁੰਦੀ ਦੀ ਹੈਗੀ ਆ ਨਾ, ਮੈਂ ਅਗਰ ਲਾਸਟ ਚ ਪਾਵਾਂਗੀ, ਉਹਨੂੰ ਹਿਲਾਵ ਰਲਾ ਵਾਂਗੇ ਨਹੀਂ ਤੇ ਫੇਰ, ਔਖਾ ਹੋ ਜਾਂਦਾ ਆ। ਤੇ ਬਸ, ਤੁਸੀਂ ਇਹ ਕਹਿ ਲਓ। ਅਹਹ, ਬਈ ਜਦੋਂ ਪਤਾ ਚੱਲ ਜੇ, ਸੇਵੀਆਂ ਸਾਡੀ ਗੱਲ ਗਈਆਂ, ਥੋੜ੍ਹੀ ਥਿੱਕ ਥਿੱਕ ਹੋ ਗਈ ਐ, ਸਾਡੀ ਇਹਦੀ ਹਨਾ ਉਹ ਵਾਲੀ, ਤੇ ਤੁਸੀਂ ਕਹਿਲੋ ਬੰਦ ਕਰਦੋ ਇਹਨੂੰ
ਅੱਛਾ
ਗਰਮ ਖਾ ਲਓ ਅਗਰ ਬੱਚੇ ਕਹਿੰਦੇ ਹੈਗੇ ਨੇ, ਨਹੀਂ ਗਰਮ ਖਾਣੀ ਤੇ ਪਹਿਲੇ ਹਾਂ, ਇਹਨੂੰ ਮੈਂ ਠੰਡਾ ਕਰਕੇ ਹਾਂ, ਉਹ ਬਾਅਦ ਚ ਕਰਨੀ ਆ, ਤੇ ਫਿਰ ਬਾਅਦ ਚ ਪਤਾ ਫੇਰ ਇਹ ਕੀ ਕਰਨੀ ਹੈਗੀ ਆ, ਇਹਨੂੰ ਜਿਵੇਂ ਨਾ ਮੈਂ ਆਪਣੇ ਬੱਚਿਆਂ ਵਾਸਤੇ ਗਲਾਸਿਸ, ਜਿਵੇਂ ਰੱਖੇ ਹੋਏ ਨੇ ਕੱਚੇ ਦੇ ਨਾ। ਉਹ ਹੈਂਡਲ ਬਾਰੇ ਸੋਹਣੇ ਸੋਹਣੇ ਜਿਹੇ ਬੱਚਿਆਂ ਲਿਆਂਂਦੇ ਨੀ ਹੈਗੇ, ਉਹ ਕੁੱਝ ਉੰਝ ਬਜ ਹਾਂ, ਉਹਨਾਂ ਨੂੰ ਵੇਖ ਵੇਖ ਕੇ ਬੱਚੇ ਉਝ ਖੁਸ਼ ਹੋ ਕੇ ਖਾ ਦਿੰਦੇ ਹਾਂ, ਤੇ ਉਹਦੇ ਚ ਮੈਂ ਕੀ ਕਰਨੀ ਆ ਥੱਲੇ ਜਿਵੇਂ ਪਹਿਲੇ ਪਾ ਦਿੰਦੀ ਆ, ਮੈਂਗੋ ਕੱਟ ਕੇ ਪਾ ਦਿੰਦੀ ਆ। ਹਨਾ, ਸਿਲਾਈ ਸਿਲਾਈ ਕਿਊਬਸ ਕੱਟ ਕੇ, ਫੇਰ ਉੱਤੇ ਪਾ ਦੇ ਨੀ ਆ। ਐ ਇਕੋ ਕਦਮ ਠੰਡੀ ਹੋ ਜਾਂਦੀ ਆ, ਚਿਲਡ ਹੋਈ ਜਾਂਦੀ ਐ, ਤੇ ਫੇਰ ਇਹਨੂੰ ਇਹ ਵ ਪਾ ਦਿੰਦੀ ਆ, ਫੇਰ ਉਹਦੇ ਉੱਤੇ ਪਾ ਦਿੰਦੀ ਆ, ਥੋੜਾ ਜਿਹਾ ਅਨਾਰ ਪਾ ਦਿੰਦੀ ਆ। ਠੀਕ ਏ। ਤੇ ਅਗਰ ਟਿਊਟੀ ਫਰੂਟੀ ਹੈਗੀ ਹੈਏ ਬਾਜ਼ਾਰ ਵਾਲੀ ਉਹ ਹੋ ਉਹ ਪਾ ਦਿੰਦੀ ਆ ਨੇ। ਤੇ ਫਿਰਰੱਪਰੋਂ ਜਿਹੜਾ ਬੱਚਿਆਂ ਨੂੰ ਟਾਇਰ ਟੱਚਾ ਲੱਗਦਾ ਹੈ ਉਹ ਪਾ ਦਿੰਨੀ ਹਾਂ। ਤੇ ਉਹ ਬਾਅਦ ਕਿ ਨਾਰੀਅਲ ਦਾ ਇੱਕ ਬਰਾਦਾ ਵੀ ਆਉਂਦਾ ਨਾਰੀਅਲ ਦਾ ਬਰਾਦਾ ਵਦਾ ਇਨੀ ਆ।
ਅੱਛਾ।
ਹਾਂ ਇੰਨੀਆਂ ਸਵਾਦ ਲੱਗਦੀਆਂ ਬੱਚਿਆਂ ਨੂੰ ਮੂੰਹ ਨੀ ਰਹਿੰਦੀਆਂ ਹੈਗੀਆਂ। ਈਵਨ ਕੋਈ ਘਰ ਆਵੇ ਨਾ ਤੇ ਮੈਂ ਤੇ।
ਬਣਾਉਾਨਦੇ ਹ ਅੱਜ ਖਵਾਵਾਂਗੇ ਬੱਚਿਆਂ ਨੂੰ ਮੁੰਡੇ ਨੂੰ
ਹਾਂ ਤੇ ਇਹ ਨਾ ਬੱਚੇ ਦੀ ਜਿਹੜੀ ਇੱਕ ਸਵੀਟ ਕਰੇਵਿੰਗ ਹੁੰਦੀ। ਹੈਗੀ ਹੈ ਨਾ ਸਵੀਟ ਦੀ ਮੈਂ ਕੁਛ ਖਾਣਾ ਮਿੱਠਾ ਖਾਣਾ ਮਿੱਠਾ ਖਾਣਾ ਹਾਂ ਉਹਦੀ ਥੋੜੀ ਕਰੇਵਿੰਗ ਜ ਵੀ ਖ਼ਤਮ ਹੋ ਜਾਂਦੀ ਹੈ ਬੱਚੇ ਦੀ ਤੇ ਇਂ ਕੋਈ ਆਇਆ ਗਿਆ ਹੋਵੇ। ਤੇ ਉਹਦੇ ਅੱਗੇ ਵੀ ਸਰਵ ਕਰ ਬਹੁਤ ਅੱਛੀ ਆਈਟਮ ਬਣ ਜਾਂਦੀ। ਹੈ। ਮੈਂ ਤੇ ਕਈ ਵਾਰ ਬਣਾ ਕੇ ਖਵਾਇਆ ਮੇਰੇ ਕਲ ਜਿਵੇਂ ਮੇਰੀ ਨਨਾਣਾਂ ਆਉਂਦੀਆਂ ਹੈਗੀਆਂ ਨੇ ਤੇ ਉਹਨਾ ਨੂੰ ਬਹੁਤਸ ਪਸੰਦ ਹੈ ਕਿ ਮੈਂ ਬਣਾਉਦੀ ਹਾਂ ਅਕਸਰ
ਅੱਛਾ ਤੇ ਨਾਲੇ ਔਖਾ ਵੀ ਕੋਈ ਨੀ ਦੇਖੋ ਝੱਟ ਪੱਟ ਬਣ ਗਈਆਂ ਦੇਖੋ।
ਹਾਂ ਝਟਪਟ ਬਣ ਜਾਂਦੀਆਂ ਹੈਗੀਆਂ ਨੇ ਖੀਰ ਆਖਣ ਨਾ ਇਹਦੇ ਨੇੜੇ ਤੇੜੇ ਨੀ ਬਹਿਣਾ ਪੈਂਦਾ ਹੈਗਾ ਚ ਤੁਸੀਂ ਕਹਿ ਲਓ ਹਾਂ। ਕੜਛੀਆਂ ਨੀ ਮਾਰਨੀਆਂ ਪੈਂਦੀਆਂ ਕੁਛ ਘੰਟਾ ਦੋ ਘੰਟੇ ਤੁਸੀਂ ਕਹਿ ਲਓ ਖੀਰ ਦੇ ਤੇ ਬੰਦਾ ਜ ਤੱਕ ਉਹ ਕੜੇ ਨਹੀਂੀ ਲਾਲ ਨਾ ਹੋਵੇ ਤਦ ਤੱਕ।
ਬਹਿਣਾ ਪੈਂਦਾ ਖੀਰ ਦੇ ਤੇ
ਬਸ ਇਹ ਗੱਲ ਹੈਗੀ। ਇਹਦੀ ਉਹ ਗੱਲ ਨੀ ਹੈਗੀ ਹਾਰਡ। ਲੀ ਇਹਨੂੰ ਦੇਖੋ ਜਿੰਨੀ ਕੁਆਂਟਿਟੀ ਜਿਆਦਾ ਹੋਏਗੀ ਉਹ ਤੇ ਹੈ ਹੀ। ਟਾਈਮ ਜਿਆਦਾ ਲੱਗਦਾ ਹੈਗਾ ਹੈ ਅਗਰ ਚੀਜ਼ ਦੀ ਕੁਆਂਟਿਟੀ ਤੁਸੀਂ ਘੱਟ ਬਣਾ ਰਹੇ ਹੋ ਗਲਾਸ ਬਣਾ ਰਹੇ ਹੋ। ਫੇਰ ਹੋਰ ਘੱਟ ਟਾਈਮ ਲੱਗਦਾ ਹੈਗਾ।
ਹਾਂਜੀ। ਕੋਈ ਨੀ ਉਹਨਾ ਤੋਂ ਆਇਆ ਤੇ ਬੜੀ ਵਧੀਆ ਲ। ਰੈਸਪੀ ਤੁਸੀਂ ਦੱਸੀ ਭੈਜੀ। ਬਣਾਵਾਂਗੀ ਮੈਂ ਵੀ ਟਰਾਈ ਕਰਾਂਗੀ ਆ ਮੁੰਡਾ ਮੇਰਾ ਦੁੱਧ ਬਿਲਕੁਲ ਨੀ ਪੀਂਦਾ। ਨਾ ਇਸੇ ਤਰੀਕੇ ਨਾਲ ਚਲੋ ਦੁੱਧ ਤੇ ਪਿਲੇਗਾ। ਸੇਵੀਆਂ ਵਾਲੀ ਆਈਸ ਕਰ੍ਰੀਮ ਬਣ ਗਈ ਆਈਸ ਹੋਰ ਕੀ ਦੇਖੋ। ਕਸਟਡ ਦਾ ਫਲੇਵਰ ਆ ਹੁਣ ਰਾਤ ਤੇ ਮੰਮੀ ਨੇ ਬਣਾਈ ਹੋਈ ਸੀ ਆਈਸ ਕਰ੍ਰੀਮ ਕਸਟਡ ਵਾਲੀ। ਉਹ ਇਹਨੇ ਖਾਲੀ ਦੋ ਤਿੰਨ ਚਮਚ ਇਹਨ ਟੇਸਟੀ ਲੱਗੀ ਹੁਣ ਵੀ ਪਈ ਹੋਈ ਏ। ਹੁਣ ਤਾਂ ਸੁੱਤਾ ਉੱਠੇ ਕ ਤੇ ਦਵਾਵਾਂਗੇ।
ਅੱਛਾ ਅੱਛਾ ਬਸ ਬੱਚਿਆਂ ਨੂੰ ਅਹੀ ਤਰੀਕੇਆਂ ਦੇ ਨਾਲ ਖੁਵਾਉਣਾ ਪੈਂਦਾ ਏ, ਪਰ ਮੇਰੇ ਬੱਚੇ ਦੁੱਧ ਵਗੈਰਾ ਪੀ ਲੈਂਦੇ ਨੇ ਮੇਰੇ ਬੱਚੇ ਦੁੱਧ ਨੇ ਤੰਗ ਨਹੀਂ ਕਰਦੇ ਨੇ ਹਮ ਉਹਨੇ ਸਵੇਰੇ ਸ਼ਾਮ ਆ ਮਗਲੇ ਨੇ ਅਗਰ ਮੈਂ ਆਪ ਉਹਨੇ ਸਵੇਰੇ ਉੱਠ ਣਾ ਸਭ ਤੋਂ ਪਹਿਲਾਂ ਮੈਨੂੰ ਦੁੱਧ ਦੇ ਦੋ। ਤਾਂ ਮੇਰੇ ਬੱਚਿਆਂ ਦੀਆਂ ਅੱਖਾਂ ਖੁੱਲਦੀਆਂ ਨੇ ਤੁਸੀਂ ਇਹ ਕਹਿ ਲਓ ਹਾਂ । ਈਵਨ ਮੇਰੇ ਦੇ ਹਸਬੈਂਡ ਨਾ ਸਪੈਸ਼ਲ ਜਾ ਕੇ ਬੱਚਿਆਂ ਵਾਸਤੇ ਦੁੱਧ ਲੈ ਕੇ ਆਉਂਦੇ ਨੇ ਗਾਂ ਦਾ ਤੇ ਤੇ ਉਹਦੇ ਦੂਜੇ ਦੁੱਧ ਵੀ ਨੀ ਦੇਣ ਦਿੰਦੇ। ਬੱਚਿਆਂ ਨੂੰ ਆਪਣੇ ਕਹਿੰਦੇ ਨੀ ਮੱਝ ਦਾ ਦੁੱਧ ਨੀ ਦੇਣਾ ਗਾਂ ਦਾ ਦੁੱਧ ਪਿਆਣਾ ਬੱਚਿਆਂ ਨੂੰ।
ਹੂੰ
ਤੇ ਇਹ ਚੀਜ਼ਾਂ ਨੂੰ ਲੈ ਕੇ ਪਰਟੀਕੁਲਰ ਨੇ ਕਾਫੀ ਮੇਰੇ ਹਸਬੈਂਡ ਨਾ ਕਹਿੰਦੇ ਆਪਾਂ ਕਮਾਉਂਦੇ ਕਿਸ ਲੲ? ਸਸਤੇ ਹੈਗੇ ਅਰ ਚੰਗਾ ਸਾਫ਼ ਸੁਥਰਾ ਖਾਧਾ ਨਾ ਬੱਚਿਆਂ ਨੂੰ ਨਾ ਖਵਾਇਆ ਕਹਿੰਦਾ ਆਪ ਕਰਨਾ ਕੀ ਹੈ ਕਹਿੰਦਾ ਪੈਸਾ ਕਮਾ ਕੇ?
ਸਹੀ ਗੱਲ ਏ ਨਾਲੇ ਬੱਚਿਆਂ ਨੂੰ ਘਰ ਦੀ ਸਾਫ ਸੁਥਰੀ ਚੀਜ਼ ਖਵਾਓ ਬਾਹਰ ਤੇ ਗੰਧ ਹੀ ਹੈਗਾ।
ਕ ਆਂਦੀ ਤੁਸੀਂ ਕਹਿ ਲਓ। ਤੁਸੀਂ ਕਹਿ ਲੋਓ ਹਰ ਚੀਜ਼ ਮੈਂ ਤੇ ਟਰਾਈ ਕਰਨੀ ਆ ਵੀ ਘਰ ਬਣਾ ਹਾਂ ਉਹ ਗਿਆ ਮੇਰੀ ਤਬੀਅਤ ਠੀਕ ਨਹੀ ਮੇਰੀ ਫੇਰ ਮੈਂ ਦੇਖੋ ਘਰ ਬਣਾ ਨੀ ਹੈਗੀਆਂ ਇਹ ਬਜ਼ਾਰੋਂ ਮੰਗ ਨਾਲੇ ਨਹੀਂ ਹੈਗੀੀਆਂ ਨਹੀਂ ਤਾਂ ਤੁਸੀਂ ਚਲੋ ਬਰਗਰ ਵਗੈਰਾ ਹੋ ਗਏ ਜੋ ਚੀਜ਼ਾਂ ਹੋਗੀਆਂ ਫਰੈਂਚ ਫਰਾਈਸ ਹੋ ਗਏ। ਸਾਰਾ ਕੁਛ ਮੈਂ ਬੱਚਿਆਂ ਨੂੰ ਆਪਣੇ ਘਰ ਹੀ ਬਣਾ ਕੇ ਦਿੰਦੀ ਹਾਂ।
ਗੱਲ ਨੀ ਘਰ ਫੇਰ ਸਾਫ਼ ਸੁਥਰੇ ਤੇਲ ਚ ਬਣਦੀ ਚੀਜ਼।
ਮੇਰੇ ਬੱਚਿਆਂ ਨੂੰ ਵੀ ਹੋ ਗਿਆ ਮੇਰੀ ਤੇ ਵੱਡੀ ਬੇਟੀ ਕਹਿੰਦੀ ਮੰਮਾ ਨੀ ਮੈਂ ਬਾਹਰ ਦਾ ਨੀ ਖਾਵਾਂ। ਜਿਵੇਂ ਉਹ ਹੱਥ ਦੇਖਦੇ ਹੈਗੇ ਆ ਨਾ ਵੀ ਸਾਫ਼ ਨੀ ਹੈ ਸੁਥਰਾ ਨੀ ਹੈ ਕੁੱਛ ਉਹਨੂੰ ਵੀ ਕੀਚ ਆ ਜਾਂਦੀ ਹੈ ਨੀ ਮੰਮਾ ਮੈਂ ਇਹਨਾਂ ਦੇ ਹੱਥ ਦਾ ਨੀ ਖਾਣਾ ਹੈਗਾ ਤੁਸੀਂ। ਮੈਨੂੰ ਆਪ ਬਣਾ ਕੇ
ਚਲੋ ਭੈਣ ਜੀ ਚੰਗਾ ਮੇਰੀ ਵੱਡੀ ਭੂਆ ਤੇ ਨਾ ਫੋਨ ਆ ਲਿਆ ਤੇ ਤੇ ਲਿਆ ਵੀ ਦੇਖਾਂ ਤੇ ਕਰਾਂਗੇ ਤਾਂ ਸਤਿ ਸ੍ਰੀ ਅਕਾਲ ਜੀ।